ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ? ਹਾਂ ਬਸ ਵਧੀਆ।
ਮੈਂ ਕਿਹਾ ਕਿੰਨੇ ਦਿਨ ਹੋ ਗ ਗੱਲ ਨ ਕੀਤੀ ਗੱਲ ਕਰਾਂ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ। ਚਲੋ ਹੋਰ ਤੁਸੀਂ ਸੁਣਾਓ? ਬਸ ਸਾਰੇ ਇਕੱਠੇ ਹੋਏ ਦੇ ਸੀ ਮੇਰੇ ਭੈਣਾਂ ਆਈਆਂ ਹੋਈਆਂ ਸਨ ਹਾਂ। ਹਾਂ ਤੋਂ ਇਸ ਕਰਕੇ ਉਹ ਹੁਣ ਚਲੀਆਂ ਸਨ।
ਅੱਛਾ।
ਹਾਂ ਹੋਰ ਕੀ ਹਾਂ
ਐਹੀ ਟਾਈਮ ਹੁੰਦਾ ਜਦੋਂ
ਹਾਂਜੀ-ਹਾਂਜੀ ਹਾਂ। ਤੁਸੀਂ ਹਾਂਜੀ-ਹਾਂਜੀ ਭੈਣਜੀ ਤੁਸੀਂ ਦੱਸੋ ਹੋਰ ਹਾਂਜੀ ਠੀਕ ਹੈ ਆ ਭੈਣਜੀ ਓ ਸਾਰੇ ਚੱਲੇ ਸਨ ਹਾਂ ਮੈਂ ਆ ਗਈ ਹਾਂ ਭੈਣ ਜ ਹਾਂਜੀ-ਹਾਂਜੀ। ਹਾਂ ਹਾਂਜੀ ਚਲੋ ਹੋਰ ਸੁਨਾਓ ਅੱਜ ਕਿੱਥੇ ਘੁੰਮ ਕੇ ਆਏ ਹੋ?
ਅੱਜ ਮੈਂ ਮਾਮਾ ਜੀ ਘਰ ਗਈ ਸੀ ਬਸ ਪੂਰਾ ਦਿਨ ਮੇਰਾ ਉੱਥੇ ਹੀ ਨਿਕਲ ਗਿਆ ਸਾਰਾ। ਹਾਂ ਤਾਂ ਹੀ ਮੈਂ ਫੋਨ ਨੀ ਨਾ ਕੀਤਾ ਤੁਹਾਡਾ ਫੋਨ ਆ ਰਿਹਾ ਸੀ ਮੈਨੂੰ। ਮੈਂ ਕਿਹਾ ਮੈਂ ਉਹਨੂੰ ਘਰ ਜਾ ਕੇ ਫਰੀ ਪਤਾ ਫੇਰ ਕੋਈ ਕਿਸੇ ਨਾਲ ਬੈਠੇ ਰਹੋ ਨਾ ਫੇਰ ਗੱਲ ਵੀ ਦੂਸਰੇ ਬੰਦ ਨਾਲ ਫੋਨ ਤੇ ਸਹੀ
ਹਾਂਜੀ ਹੋਰ ਉਹੀ ਤੇ ਹਾਂ। ਮੈਂ ਵੀ ਓਹੀ ਚੱਲੀ ਆ ਸਨ ਤਾਂ ਹੀ ਸ਼ੋਰ ਹੋ ਰਿਹਾ ਸੀ ਮੈਂ ਕਿਹਾ ਚੱਲ ਮੇਰੇ ਹੁਨ ਚੁੱਪ ਕਰ ਜੋ ਤੁਸੀਂ।
ਇਧਰ ਦੀ ਕੋਈ ਗੱਲ ਨੀ ਸੀ ਉਹ ਕਰ ਲੈਂਦੇ ਆ ਉਹਨਾਂ ਨੂੰ ਕੋਈ ਗੱਲ ਨੀ
ਚਲੋ ਹੋ ਗਿਆ ਹੁਣ ਤੇ ਗਈਆਂ
ਅੱਛਾ, ਅੱਛਾ, ਠੀਕ ਹੈ, ਠੀਕ ਤੁਹਾਡੇ ਆਪਣੇ ਮਤਲਬ ਕਿ ਕਜਨਜ਼ ਹੋਣੀਆ ਆ ਹੈ ਨਾ। ਅੱਛਾ, ਠੀਕ ਹੈ ਜੀ, ਠੀਕ ਹੈ ਠੀਕ ਹੋਰ ਤੁਹਾਡੇ ਭਰਾ? ਭਰਜਾਈ ਠੀਕ।
ਹਾਂ ਸਭ ਵਧੀਆ ਹਾਂਜੀ-ਹਾਂਜੀ।
ਆਂਟੀ ਠੀਕ ਏ ਸਾਡੇ
ਹਾਂਜੀ ਹਾਂ ਹਾਂਜੀ ਹਾਂਜੀ ਉਹ ਵੀ ਠੀਕ ਨੇ ਪਰ ਮੇਰੇ ਛੋਟੇ ਬੇਟੀੇ ਡਰੋਨ ਲੱਗ ਗਈ ਨੇ ਮਾਸ ਸੀ ਚੱਲੀਆਂ ਗਈਆਂ ਮਾਸੀਆਂ।
ਅੱਛਾ-ਅੱਛਾ ਠੀਕ ਐ, ਠੀਕ ਐ, ਠੀਕ ਐ, ਠੀਕ ਐ, ਠੀਕ ਉਹਦਾ ਵੈਸੇ ਹੀ ਬੜਾ ਲਗਾਵ ਹੋ ਜਾਂਦਾ ਓਦੀ ਭੂਆ ਵੀ ਜਾਂਦੀ ਤਾਂ ਵੀ ਬੜਾ ਲੱਗ
ਹਾਂਜੀ-ਹਾਂਜੀ ਉਹਨਾਂ ਨੇ ਵਾਪਿਸ ਵੀ ਚਲੇ ਜਾਣਾ ਨਾ ਕੱਲ ਅਪਨੇ ਆਪਨੇ ਘਰ, ਹਾਂ ਹਾਂਜੀ-ਹਾਂਜੀ। ਕੱਲੀ ਰਹ ਜਾਏਗੀ ਨਾ ਹੁਣ ਤੇ ਤਾਂ ਕਰਕੇ ਬੱਚੇ ਕੱਠੇ ਹੋਏ ਗਏ ਸੀ ਨਾ।
ਹਾਂ ਹੋਰ ਤੁਹਾਡੀ ਉਹ ਠੀਕ ਹੈ ਵਿਚ ਵਾਲੀ ਬੇਟੀ ਠੀਕ ਹੈ ਤੁਹਾਡੀ ਰੀਲਾ ਬਣਾ
ਹਾਂਜੀ-ਹਾਂਜੀ ਬਹੁ ਉਹਨੂੰ ਬੜਾ ਹੀ ਸ਼ੌਕ ਹੈ ਰੀਲਾ ਦਾ ਹਾਂਜੀ ਬਹੁਤ ਸ਼ੌ ਹੁਕੇ ਹਾਂ।
ਕਹਿ ਸਗੋ ਬ ਬੱਚਾ ਨਾ ਥੋੜਾ ਉਹ ਹੋ ਜਾਂਦਾ ਅਹ ਉਹ ਹੈਜੀਟੇਟ ਨੀ ਹੁੰਦਾ ਕਿਸੇ ਸਾਮਣੇ ਸਗੋਂ ਵਧੀਆ ਗੱਲ ਹੈਗੀ ਹੈ ਨੀ ਤਾਂ ਪਤਾ ਬੱਚਾ ਸ਼ਰਮੋ ਸ਼ਰਮੀ ਕੁਝ ਕਰ
ਨਾ ਉਹ ਨੀ ਉਹ ਕਿਸੇ ਕੋਲੋਂ ਨੀ ਸ਼ਰਮਾਉਂਦੀ ਉਹ ਆਪਨਾ ਖੁੱਲਾ ਖ਼ਲਾਸਾ ਬਸ ਹੈਗੀ ਹੈ ਉਹਨੇ ਨੀ ਕਿਸੇ ਦੀ ਸ਼ਰਮ ਕਰਨੀ ਹਾਂ। ਹਾਂਜੀ-ਹਾਂਜੀ ਉਹ ਨੀ ਨਿਕਲ ਹਾਂ। ਇਹ ਸਾਰੇ ਕਿਤੇ ਆਪਣਾ ਇੱਧਰ ਉਧਰ ਜਾਣਾ ਕਰਨਾ ਸਾਰਿਆਂ ਨਾਲ ਗੱਲ ਕਰਨੀ ਉਹ ਵੀ ਚਲੇ ਜਾਂਦੀ ਹੈ ਸਭ ਕੋਲ ਛੋਟੀ ਵਾਲੀ ਵੀ। ਉਹ ਵੀ ਸਾਰਿਆਂ ਨਾਲ ਮਿਕਸਅਪ ਹੋ ਜਾਂਦੀ ਹੈ। ਹਾਂਜੀ-ਹਾਂਜੀ ਹਾਂ ਚਲੋ ਹੁਣ ਤੁਹਾਡਾ ਬੇਟਾ ਠੀ ਠੀਕ ਹੈ।
ਹਾਂਜੀ ਦਵਾਈ ਦਿ ਨਾ ਦੋ ਦਿਨ ਦਵਾਈ ਲਗਾਤਾਰ ਦਿੱਤੀ ਹੈ ਹੁਣ ਥੋੜਾ ਠੀਕ ਹੈਗਾ ਹੁਣ ਬਾਰ ਦੀ ਚੀਜ਼ ਨੀ ਨਾ
ਨੀ ਆਈ ਨਾ ਹੁਣ ਹਾਂਜੀ ਚਲੋ ਵਧੀਆ ਠੀਕ
ਹਾਂ ਹੇ ਕੁਛ ਤੁਹਾਨੂੰ ਪਤਾ ਹੀ ਆ ਵੀ ਬੱਚਾ ਬਾਹਰ ਆਏ ਨਾ ਫਿਰ ਦੋ ਤਿੰਨ ਅਲਗ-ਅਲਗ ਘਰ ਜਾਏ। ਖਾਣਾ ਪੀਣਾ ਵੱਖਰਾ ਹੋ ਜਾਂਦਾ ਬਿਲਕੁਲ ਹੀ। ਕਿਸੇ ਵੀ ਘਰ ਚਲੇ ਜਾ ਤੁਸੀਂ ਉਹ ਕਹਿਣਗੇ ਚਲੋ ਬਾਹਰ ਦੀ ਚੀਜ਼ ਮੰਗਵਾ ਲਈਏ। ਹਾਂ ਖਾ ਲਈ, ਉਹ ਖਾ ਲਈ, ਆਪ ਵੀ ਹਾਂ ਖਾ ਲੈਂਦੇ ਹਾਂ। ਬਸ ਉਸ ਕਰਕੇ ਹਾਂ ਓਹੀ ਉਸ ਕਰਕੇ ਨਾ ਫਿਰ ਪੇਟ ਥੋੜ੍ਹਾ ਜਿਆਦਾ ਡਿਸਟਰਬ ਹੋ ਗਿਆ ਸਹਿਣ ਨਹੀਂ ਨਾ ਕਰ ਪਾਇਆ।
ਹਾਂ ਫ ਬੱਚੇ ਮੁੜਦੇ ਵੀ ਨੀ ਨਾ ਕਿਸੇ ਦੇ ਘਰ ਜਾ ਕੇ ਕਿਹਾ ਵੀ ਨਹੀਂ ਜਾ ਸਕਦਾ। ਹਾਂ ਉਹਨਾਂ ਦੇ ਕਿਸੇ ਦੇ ਘਰ ਉਹਨਾਂ ਦੇ ਸਾਹਮਣੇ ਨੀ ਕਿਹਾ ਜਾਂਦਾ ਕਿ ਬੱਚਿਆਂ ਨੂੰ। ਇਹ ਨਾ ਕਰੋ ਉਹ ਨਾ ਖਾਓ।
ਹੋਰ ਮੈਂ ਥੋੜੀ ਬਹੁਤੀ ਸ਼ੋਪਿੰਗ। ਰਹਿ ਗਈ ਸੀ ਮੇਰੀ ਜਰਾ ਜੀ ਵਾਪਸੀ ਜਾਣ ਘਰ ਹੁਣ ਸੰਡੇ ਨੂੰ। ਤੇ ਉਹ ਬਸ ਓਹੀ ਥੋੜ੍ਹੀ ਕਰਕੇ ਆਈ ਆ ਓਨਲਾਈਨ ਸ਼ੋਪਿੰਗ ਕਰਦੀ ਹਾਂ। ਓਨਲਾਈਨ ਇਨਾ ਮਜ਼ਾ ਨਹੀਂ ਆਉਂਦਾ ਇੰਨਾ ਵਧੀਆ ਨੀ ਲੱਗਦਾ ਮਤਲਬ ਕਿ ਜੋ ਚੀਜ਼ ਮਨ ਪਸੰਦ ਦੀ ਹੈ। ਉਹ ਮੰਗਾ ਤੇ ਲਓ। ਹਾਂਜੀ ਦੇਖ ਭਾਲ ਕੇ ਬੰਦਾ ਚੀਜ਼ ਲੈ ਲੈਂਦਾ। ਹੁਣ ਦੇਖੋ ਹੁਣ ਮੈਂ ਓਨਲਾਈਨ ਦੋ ਤਿੰਨ ਚੀਜ਼ਾਂ ਮੰਗਾਈਆਂ ਮੈਨੂੰ ਮੈਂ ਕੀ ਕਹਿੰਦਾ ਸੂਟ ਮੰਗਵਾਇਆ ਸੀ ਇੱਕ। ਤੇ ਸਾਈਜ਼ ਕਹਿੰਦੀ ਬਸ ਸਹੀ ਸਹੀ ਹੈ ਸਹੀ ਹੈ ਘਰ ਆਇਆ ਤੇ ਮੈਨੂੰ ਟਾਇਟ ਫਿਰ ਵਾਪਿਸ ਭੇਜਣਾ ਪਿਆ, ਤੇ ਫੇਰ ਇੱਕ ਵਾਰੀ ਮੈਂ ਉਹ ਮੰਗਈਆਂ ਜੂ ਮੰਗਵਾਾਈ ਤੇ ਉਹ ਵੀ ਮੈਨੂੰ ਛੋਟੀ ਆਈ ਮਤਲਬ ਕਿ ਨੈਕਲਸ ਜਿਹਾ ਮੰਗਵਾਇਆ ਮੈਂ ਛੋਟਾ ਜਿਹਾ। ਤੇ ਮੈਨੂੰ ਬੜਾ ਪਸੰਦ ਆਇਆ ਤੇ ਮੈਂ ਮੰਗਾਇਆ ਤੇ ਇੱਕ ਤੇ ਉਹ ਛੋਟਾ ਤੇ ਉਤੋਂ। ਕਲਰ ਇੰਨਾ ਅਜੀਬ ਜਿਹਾ। ਡਿਫੈਕਟ ਮਤਲਬ ਕਿ ਨਿਕਲਆ ਫਿਰ ਉਹ ਮੈਂ ਵਾਪਸ ਭੇਜਿਆ। ਫਿਰ ਬੰਦਾ ਜੇ ਓਨਲਾਈਨ ਕਰੇ ਨਾ ਜਿਆਦਾ ਉਹ ਨੀ ਹੁੰਦਾ ਟਰਸਟ ਵਗੈਰਾ ਨਹੀਂ ਹੁੰਦਾ।
ਹਾਂਜੀ -ਹਾਂਜੀ ਮੈਂ ਵੀ ਇੱਕ ਵਾਰੀ ਮੰਗਵਾਈ ਸੀ ਡਰੈੱਸ। ਮੈਂ ਡਰੈਸ ਮੰਗਵਾਈ ਉਹਨਾਂ ਨੂੰ ਲਿਖਿਆ ਡਰੈਸ ਭੇਜਣਾ ਤੇ ਉਹਨਾਂ ਨੇ ਮੈਨੂੰ ਸੂਟ ਭੇਜ ਦਿੱਤਾ।
ਇਹ ਫਿਰ ਤੁਸੀਂ।
ਮੈਂ ਹਾਂ ਨਹੀਂ ਫੇਰ। ਨਾ ਵਾਪਿਸ ਭੇਜੀ ਨਾ ਭਾਈ ਉਦਾਂ ਹੀ ਕਿਸੇ ਨੂੰ ਦੇ ਦਿੱਤੀ। ਉਹਨਾਂ ਨੇ ਖ਼ੁਸ਼ ਹੋ ਕੇ ਪਾ ਲਿਆ। ਹਾਂਜੀ -ਹਾਂਜੀ
ਹਾਂ ਬਸ ਓਹੀ ਹੈਗਾ ਨਾ ਤਾਂ ਹੀ ਫਿਰ ਬੰਦਾ ਨਾ ਕਹਿੰਦਾ ਸੋਚਾਂਗਾ ਫਿਰ ਅਸੀਂ ੳਫਲਾਈਨ ਕਰ। ਲਿਆ ਸ਼ੋਪਿੰਗ ਬੰਦਾ ਚੀਜ਼ ਪਰਖ ਦੇਖ ਕੇ ਤੇ ਲੈ ਆਉਦਾ ਵੀ ਹਾਂ ਕਿਹੋ ਜਿਹੀ ਕਿਹੋ ਜਿਹੀ ਨਹੀਂ ਹੈ।
ਹਮ -ਹਮ -ਹਾਂਜੀ ਉਹ ਤੇ ਹੈ ਹੀ ਹੈ ਚਲੋ ਹੋਰ ਤੁਹਾਡੀ ਦਰਾਨੀ ਠੀਕ ਹੈ ਉਹ ਵੀ। ਸੁਣਿਆ ਪੇਕੇ ਗਏ ਦੇ ਉਹ ਵੀ।
ਹਾਂਜੀ ਉਹਨੇ ਵੀ ਆ ਜਾਣਾ ਕਹਿੰਦੀ ਸੀ ਸ਼ਨੀਵਾਰ ਮੈਂ ਆ ਜਾਣਾ ਭਾਬੀ ਘਰ ਵਾਪਿਸ ਮੈਂ ਕਿਹਾ ਮੈਂ ਐਤਵਾਰ ਆਵਾਂਗੀ। ਆਉਣਗੇ ਸ਼ਾਇਦ ਸ਼ਨੀਵਾਰ ਲੈਣ ਕਹਿੰਦੇ ਸੀ ਆਵਾਂਗਾ ਮੈਂ ਦਿੱਲੀ। ਤੇ ਮੈਂ ਕਿਹਾ ਚਲੋ ਆ ਜਾਓ ਕੋਈ ਗੱਲ ਨੀ ਪਹਿਲੇ ਮਨਾ ਕਰ ਰਹੇ ਸੀ।
ਅੱਛਾ -ਅੱਛਾ
ਫਿਰ ਕਹਿੰਦੇ ਸੀ ਸ਼ਾਇਦ ਮੈਂ ਆਵਾਂਗਾ ਮੈਂ ਕਿਹਾ ਕੋਈ ਗੱਲ ਨੀ ਆ ਜਾਓ।
ਹਾਂ ਤੁਹਾਡੀ ਸੱਸ ਦਾ ਦਿਲ ਨੀ ਲੱਗਦਾ ਪਿਆ ਹੁਣ ਉਥੇ।
ਉਹੀ ਬੜੇ ਉਦਾਸ ਨੇ ਕਹਿੰਦੀ ਕੱਲ ਮੈਂ ਦੁੱਧ ਲੈਣ ਗਈ ਹਾਂ ਦੁੱਧ ਲੈ ਕੇ ਆਂਦਾ ਹੋਰ ਤੁਸੀਂ। ਰਹਿ ਰਹੇ ਹੋ ਕੱਲੇ ਫਿਰ ਤੁਹਾਡਾ ਦਿਲ ਲੱਗ ਮੈਂ ਕਿਹਾ ਦੁਧ ਦੀ ਬੜੀ ਟੈਂਨਸ਼ਨ ਪਈ ਏ।
ਹਾਂ ਦੁੱਧ ਦੀ ਟੈਂਨਸ਼ਨ ਪਈ ਦੀ ਉਹਨਾਂ ਨੂੰ।
ਕਹਿੰਦਾ ਭੈਣ ਜੀ ਤੁਸੀਂ ਰਹਿ ਜਾਂਦੇ ਹੋ ਫਿਰ ਤੁਹਾਡਾ ਦਿਲ ਲੱਗ ਜਾਂਦਾ। ਉਹ ਕਹਿੰਦੀ ਮੰਮੀ ਫਿਰ ਸੱਸ ਮੇਰੀ ਕਹਿੰਦੀ ਹਾਂ ਲਾਉਣਾ ਪੈਂਦਾ ਹੈ ਕੀ ਕਰੀਏ।
ਹਾਂ ਤੇ ਉਹ ਤੇ ਹੈ ਹੀ ਹੁਣ ਸਾਲ ਬਾਅਦ ਜਾਣਾ ਹੁੰਦਾ ਤੇ ਹਾਂ ਹੋਰ ਕੀ ਹਾਂ।
ਸਗੋਂ ਮੈਨੂੰ ਮਾ ਪੁੱਛ ਰਹੀ ਸੀ ਮੇਰੀ ਸੱਸ। ਕਹਿੰਦੀ ਸੀ ਵੀ ਸਾਹਮਣੇ ਬੱਚੇ ਵੀ ਨੀ ਆਏ ਦਿਖਦੇ ਨੀ ਪਏ ਨਾ ਤੇ ਹੋਰ ਜ਼ਿਆਦਾ ਮਨ ਉਦਾਸ ਹੋਇਆ ਖਾਲੀ ਖਾਲੀ ਲੱਗਦਾ ਤੇ ਮੈਂ ਕਿਹਾ ਉਹ ਤੇ ਆਈ ਆ
ਹਾਂ ਹੋਰ ਕੀ ਚਲੋ ਹੋਰ ਉਹ ਜਿਹੜਾ ਮੈਂ ਸਮਾਨ ਕਿਆ ਸੀਂ ਤੁਸੀਂ ਲਿਆ
ਮੈੇ ਕਿਹਾ ਸੀ ਉਹ ਸਮਾਨ ਲੈ ਰ ਬਾਕੀ ਨੈਕਲਸ ਦੰਦ ਨੀ ਮਿਲ ਪਾਏ ਕਿਉਂਕਿ ਉਸ ਸਾਈਡ ਨਾ ਮੇਰਾ ਚੱਕਰ ਨਹੀਂ ਲਗਿਆ
ਅੱਛਾ
ਬਾਕੀ ਸਮਾਨ ਤੇ ਮੈਂ ਤੁਹਾਡੇ ਲੈਂਦੀ ਸੀ ਚੂੜੀਆਂ ਆਰਟੀਫਿਸ਼ਅਲ ਚੂੜੀਆਂ ਕੜੇ ਲੈਂਦੇ ਸੀ ਤੇ ਡੇਲੀ ਯੂਜ ਵਾਲੇ ਟੋਪਸ ਲੈਂ ਲਯੇ ਸੀ ਛੋਟ ਛੋਟੇ ਆਰਟੀਫੀਸ਼ਲ ਜਿਹੜੇ ਬੱਚੇ ਵੀ ਪਾਲਣ ਪਾ ਲੋ ਉਹੋ ਜਿਹੇ ਲਦੇ ਤੇ ਕੀ ਕਹਿੰਦੇ ਹਨ ਬਾਕੀ ਤੁਹਾਡੇ ਦੋ ਬੋਤਲਾਂ ਉਹ ਲੈਦੇ ਨਰ ਦੀਆਂ ਬਾਕੀ ਜੇ ਬਲੀਚ ਬਲੂਚ ਕਹਿੰਦੇ ਹੋ ਵੱਡਾ ਪੈਕੇਟ ਤੇ ਉਹ ਵੀ ਲਿਆਦਾ ਥੋੜਾ ਸਸਤਾ ਮਿਲ ਜਾਂਦਾ ਨਾ ਮੈਂ ਮਹਿੰਗੋ ਦੀ ਲਾਦੀ ਹਾਂ ਭਾਬੀ ਭੈਣ ਜੀ ਏ ਬੜੀ ਵਧੀਆ ਲੱਗਦੀ ਐ। ਹਾਂਜੀ, ਮੇਰੀ ਭੈਣ ਵੀ ਉਹੀ ਲਗਾਂਦੀ ਏ ਗਰਮੀਆਂ ਚ ਮਹਿੰ
ਅੱਛਾ, ਵਧੀਆ ਰਹਿੰਦੀ ਐ। ਚਲੋ ਦਿਓ ਉਹ ਫੇਸ਼ੀਅਲ ਕਿਟ। ਕਿਟ ਵਗੈਰਾ ਨਹੀਂ ਮਿਲਦੀਆਂ?
ਫੇਸ਼ਲ ਕਿੱਟ ਵਗੈਰਾ, ਪਾਊਚ ਵਾਲੀ ਮਿਲਦੀਆਂ। ਉਹ ਨਹੀਂ ਮਿਲਦੀਆਂ।
ਅੱਛਾ।
ਹਾਂ, ਫੇਰ ਉਹ ਫੇਰ ਲਗਾਣੀਆਂ ਆਪਣਾ ਬੜੀਆਂ ਔਖੀਆਂ ਹੁੰਦੀਆਂ ਨੇ ਫੇਰ ਪਾਉਚ ਵਾਲ਼ੀਆਂ। ਹਾਂ, ਜੇ ਉਹ ਸਟੈਪ ਨਾ ਕਈ ਹੁੰਦੇ ਨੇ ਕਈ ਵਿੱਚ ਉਹ ਲਗਾਣੇ ਸਾਨੂੰ ਆਉਂਦੇ ਨੇ। ਕਈ ਨਹੀਂ ਆਂਦੇ ਤੇ ਜਿਹੜੀ ਕਿੱਟ ਹੁੰਦੀ ਨਾ ਪ੍ਰੋਪਰ ਕਿੱਟ ਉਹ ਤੇ ਚਲੋ ਪਤਾ ਹੁੰਦਾ ਵੀ ਇਹ ਲਾਣੀ ਐ। ਨਾਲੇ ਫੇਰ ਅਗਰ ਪਾਓਚ ਆਲੀ ਲੈਣੀ ਹੈ ਫੇਰ ਉਹ ਵਣ ਟਾਈਮ ਹੀ ਦੋ ਟਾਈਮ ਹੋਜੇਗੀ। ਤੇ ਜ਼ਿਆਦਾ ਨੀ ਹੁੰਦੀ। ਹਾਂ, ਹਾਂ। ਫ ਡੱਬੇ ਵਾਲੀ ਨੀ ਮਿਲਦੀ। ਪੈਕੇਟ ਵਾਲੀ ਮਿਲਦੀ ਐ ਇਧਰੋਂ। ਜੇ ਡੱਬੇ ਡੁੱਬੇ ਵੇ ਲਾਂ ਨੇ ਫੇਰ ਉਹ ਮੈਂ ਦ ਨਾ ਦੂਸਰਾ ਬਾਜ਼ਾਰ ਹੈਗਾ। ਉੱਥੇ ਮੇਰਾ ਚੱਕਰ ਨੀ ਲੱਗ ਰਿਹਾ ਉਹਵੇਂ ਨਾ ਮੇਰੀ ਮਾਮੀ ਜੀਦੀ ਕੁੜੀ ਇੱਧਰ ਹੀ ਆ ਗਈ ਸੀ ਮਿਲਣ। ਮੈਂ ਕਿਹਾ ਯਾਰ ਦੂਰ ਮੈਂ ਤੇਰੇ ਘਰ ਆਵਾਂ ਫੇਰ ਉਹ ਇੱਥੇ ਹੀ ਮੈਨੂੰ ਮਿਲਣ ਆ ਗਏ ਸੀ। ਹਾਂ, ਹਾਂਜੀ, ਹਾਂਜੀ, ਹਾਂਜੀ। ਜਾਣਾ ਬੜਾ ਔਖਾ ਲੱਗਦਾ। ਬੜਾ ਔਖਾ ਔਖਾ ਲੱਗਦਾ। ਹਾਂ, ਪਹੁੰਚਣ ਦੇਈ। ਇਹ ਮੈਟਰੋ ਫੜੋ ਮੈਟਰੋ ਵੀ ਸਾਨੂੰ ਦੋ ਦੋ ਚੇਂਜ ਕਰਨੀਆਂ ਪੈਂਦੀਆਂ ਨੇ ਇੱਕ ਸਿੱਧੀ ਮੈਟਰੋ ਨੀ ਮਿਲਦੀ।
ਅੱਛਾ, ਅੱਛਾ। ਠੀਕ ਐ। ਠੀਕ ਐ। ਹੂੰ, ਹਾਂ ਚਲੋ ਕੋਈ ਨੀ। ਚਲੋ ਕੋਈ ਨੀ ਜਿੰਨਾ ਸਮਾਨ ਲਿਆਓਗੇ ਓਨਾ ਈ ਵਧੀਆ। ਠੀਕ ਐ।
ਹਾਂ, ਜਿੰਨਾ ਤੁਸੀਂ ਮੈਨੂੰ ਬਾਕੀ ਕਿਹਾ ਸੀ ਬਾਕੀ ਮੈਂ ਲੇ ਆਈ ਹਾਂ। ਫੇਰ ਮੇਰਾ ਕਦੇ ਚੱਕਰ ਲੱਗੇ। ਫੇਰ ਮੈਂ ਤੁਹਾਨਂਦੀਆ।
ਹਾਂ, ਕੋਈ ਦੇਖ ਲੈਣਾ ਜੇ ਤੇ ਉਹ ਮੈਂਗੋ ਵਾਲੀ। ਠੀਕ ਵਧੀਆ ਰਹਿੰਦੀ ਹੈ ਤੇ ਫੇਰ ਲੈ ਨਾ।
ਅੱਛਾ ਜੀ, ਹਾਂ ਠੀਕ। ਕਿਉਂਕਿ ਡੱਬਾ ਸਸਤਾ ਪੈ ਜਾਂਦਾ ਨਾ ਇੱਧਰੋਂ। ਹਾਂ ਪੈ ਇੱਕ ਵੱਡਾ ਡੱਬਾ ਸ ਮਤਲਬ ਮੈਂ ਵੀ ਹੁਣ ਸਾਲ ਬਾਅਦ ਆਦੀ ਹਾਂ। ਇੱਕੋ ਵਾਰੀ ਲੈਜੇ ਮੇਰਾ ਪੂਰਾ ਇੱਕ ਸਾਲ ਨਿਕਲ ਜਾਂਦੀ ਵਨ ਮੈਂ ਵੀ ਲਗਾਦੀ ਹਾਂ। ਮੇਰੀ ਸਾਸੂ ਮਾਂ ਵੀ ਲਾ ਲੈਂਦੀ ਏ। ਹਾਂਜੀ, ਹਾਂਜੀ, ਹਾਂਜੀ, ਹਾਂਜੀ। ਹਾਂ, ਹਾਂਜੀ, ਹਾਂਜੀ, ਹਾਂਜੀ। ਹਾਂਜੀ, ਹਾਂਜੀ। ਮੇਰੀ ਇੱਕ ਸਾਲ ਆਰਾਮ ਨਾਲ ਨਿਕਲ ਜਾਂਦੀ ਏ।
ਹਾਂ, ਚਲੋ।
ਉਂਜ ਮੈਂ ਲਵਾਂ ਛੋਟੀ ਛੋਟੀ ਲਈਏ ਪੰਤਾਲੀ ਰੁਪਏ ਤੁਹਾਨੂੰ ਮਿਲੇਗੀ ਵੀ ਇੱਕ ਉਹ ਹਾਂ ਉਹ ਫੇਰ ਮਹਿੰਗੀਆਂ ਪੈਂਦੀਆਂ ਨੇ। ਇਹ ਪਤਾ ਚੀਜ਼ ਕਰ ਪਈ ਹੈ ਤੇ ਕੱਢੋ ਤੇ ਲਗਾਾਲੋ।
ਹਾਂ, ਉਹ ਤੇ ਹੈ ਈ ਆ। ਹਾਂਜੀ, ਹਾਂਜੀ। ਉਹ ਮੈਂ ਕਹਿੰਦੀ ਜੇ ਵਧੀਆ ਫੇਸ਼ੀਅਲ ਕਿੱਟ ਮਿਲਦੀ ਨਾ ਚੱਲ ਘਰ ਪਈ ਹੁੰਦੀ ਐ।
ਤਾਂ ਵੀ ਬੰਦਾ ਕਹਿੰਦਾ ਚੱਲ ਹਾਂ ਚੱਲ ਪਾਈ ਏ ਘਰ। ਚੱਲ ਜਾਣਾ ਕਿਧਰੇ ਤੇ। ਹਾਂ ਹਾਂ ਹਾਂ ਹਾਂ ਹਾਂ। ਇਹ ਤੇ ਪਾਉਚ ਵਾਲੀ ਮਿਲਦੀ। ਬਾਕੀ ਮੈਂ ਵੇਖ ਦਾਂਗੀ। ਜਿਵੇਂ ਮੇਰੀ ਭੈਣ ਕਰਦੀ ਐ ਨਾ ਪਾਰਲਰ ਚ ਕੰਮ ਕਰਦੀ ਉਹਨੂੰ ਪੁੱਛਾਂਗੇ ਜੇ ਉਹ ਜਿੱਥੋਂ ਲਿਆਂਦੀ ਥੋਕ ਤੋਂ ਵੈਸੇ ਤੇ ਲਿਆਂਦੀ ਤੇ ਉਹ ਵੀ ਓਧਰੋਂ ਹੀ ਹੈ ਜਿੱਥੇ ਮੈਂ ਜਾਣਾ ਸੀ। ਤੇ ਅਗਰ ਹੋਏਗੀ ਕੋਈ ਸ਼ੋਪ ਆਸ-ਪਾਸ ਤੇ ਮੈਂ ਉਹਨੂੰ ਪੁੱਛ ਲਾਂਗੀ।
ਹਾਂ, ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਪਾਰਲਰ ਵਾਲੇ ਵੀ ਕਿੰਨੇ ਪੈਸੇ ਲੈਂਦੇ ਨੇ।
ਆ ਵੇਖਲੋ ਹੁਣ ਮੈਂ ਆਪਣੀ ਸਿਸਟਰ ਨੂੰ ਪੁੱਛਿਆ ਨਾ। ਹਾਂ, ਮੈਂ ਕਿਹਾ ਵੀ। ਨੋਰਮਲ ਫੇਸ਼ੀਅਲ ਕਿੰਨੇ ਦਾ ਤੇਰੇ ਪਾਰਲਰ ਚ?
ਹੂੰ, ਹੂੰ। ਹਾਂ ਉਹੀ ਤੇ ਕਹਿ ਰਹੀ ਐ ਮੈਂ ਕਿਹਾ ਹਜ਼ਾਰ ਤੋਂ ਥੱਲੇ। ਪਹਿਲੇ ਤੇ ਹੈ ਹੀ ਨਹੀਂ ਕੋਈ ਫੇਸੀਅਲ ਸ਼ੁਰੂ ਹੀ ਨੀ ਹੁੰਦੇ ਉੱਥੋ ਦੀ।
ਤੇ ਮੈਂ ਕਿਹਾ ਜੇ ਆਪਣੀ ਕਿੱਟ ਲੈ ਕੇ ਆਈਏ ਤੁਹਾਡੇ ਕੋਲ। ਕਹਿੰਦੀ ਤਾਂ ਵੀ ਲਵਾਈ ਉਹਨਾਂ ਨੇ ਸੱਤ ਅੱਠ ਸੌ ਰੁਪਏ
ਲਾਈ ਲੈਣੇ। ਹਾਂ, ਉਹ ਵੀ ਤੇ। ਵੈਸੇ ਮੈਨੂੰ ਤਾਂ ਵਧੀਆ ਲੱਗ ਗਈ ਉਹ ਆਪਣੀ ਕਰੀਮ ਲਗਾ ਕੇ ਪਰ ਸਾਨੂੰ ਕਈ ਵਾਰੀ ਇਦਾਂ ਲੱਗਦਾ ਕਿ ਕਰੀਮ ਵੀ ਉਹ ਜਿਆਦਾ ਨਹੀਂ ਲਗ
ਨਾ ਨਾ ਨਾ ਬਿਲਕੁਲ ਹਾਂ ਉਥੇ ਗੁਨਾਹ ਮਾਤਰ ਲਾਂਦੇ ਨੇ ਕਿਉਂਕਿ ਮੈਨੂੰ ਪਤਾ ਨਾ ਕੰਮ ਜੋ ਕਰਦੀ ਹ ਸਾਡੀ ਸਾਨੂੰ ਪਤਾ ਤੁਸੀਂ ਹੁੰਦੇ ਨੇ ਕਹਿੰਦੀ ਸਾਨੂੰ ਆਪ ਜੇ ਸਿਰ ਤੋਂ ਆਉਣਾ ਸੀ ਜਰਾ ਸ਼ਾਮੂ ਲੈਣਾ ਇਹ ਕਹਿੰਦੀ ਕੋਈ ਕਲਰ ਕਰਵਾਉਣ ਆ ਰਿਹਾ ਪ੍ਰੋਡਕਟ ਲਗਾਣਾ ਕੋਈ ਫੇਸਿਆਲ ਕਰਵਾਣਾ ਪ੍ਰੋਡਕਟ ਲਗਾ ਕੇ ਅਸੀਂ ਮੂੰਹ ਚ ਮਕਾ ਮਸਾਜ ਨਾਲ ਹੀ ਕਹਿੰਦੀ ਅਸੀਂ ਮੂੰਹ ਚਮਕਾ ਦਿਨੇ ਆ
ਹਾਂ ਜਿਆਦਾ ਕਰ ਦਿੰਦੇ ਨਾ
ਹਾਂ ਕਰੀਮ ਐਨੀ ਕਰੀਮ ਸਾਡੀ ਲਗਦੀਆਂ ਨੇ
ਸਕਰੀਨ ਲੈ ਕੇ ਜਾਵਾਂਗੇ ਉਹ ਤੇ ਫਿਰ ਵਧੀਆ ਉਹਦੇ ਵਿੱਚ ਹੋ ਜਾਂਦਾ
ਉਹ ਤੇ ਕਹਿੰਦੀ ਫਿਰ ਥੋਪੇ ਮਲ ਮਲ ਕੇ ਨਾ ਸਾਰੀਆਂ ਹਾਂ ਕਹਿੰਦੀ ਬਸ ਸਾਡੇ ਬਾਲਾਂ ਤੇ ਅਲਾਉਡ ਨਹੀਂ ਹੈਗਾ ਘੱਟ ਕੋਈ ਐਮਰਜੰਸੀ ਵੀ ਹਾਂ ਜੀ ਮੈਂ ਕਰੀਮ ਲਿਆਈ ਆਪਣੀ ਇਵੇਂ ਜਿਵੇਂ ਸਾਡੀ ਕਿਸੇ ਨੂੰ ਸੂਟ ਨਾ ਕੀਤੀ
ਠੀਕ ਆ ਠੀਕ ਆ ਹਾਂਜੀ ਹੂੰ ਹੂੰ ਠੀਕ ਆ ਠੀਕ ਆ ਹਾਂਜੀ ਹਾਂ ਠੀਕ ਆ ਹਾਂਜੀ ਠੀਕ ਆ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹ
ਕੋਈ ਆਵਾਜ਼ ਨਹੀਂ ਹੈ